ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ, ਤੁਸੀ ਸੁਣਾਓ? ਇਤਨੀ ਭੀ ਤੁਸ ਸੁਨਾਓ?
ਬਸ ਮੈਂ ਨਾ ਅੱਜ ਥੱਕ ਗਈ ਈ ਕੁਛ। ਕੱਲ ਮੇਰੇ ਮਾਮਾ ਜੀ ਦੇ ਮੁੰਡਾ ਦੀ ਡੈਥ ਹੋ ਗਈ ਸੀ ਨਾ।
ਅੱਛਾ। ਕੀ ਹੋਇਆ ਸੀ ਔਨਾ ਨੂੰ?
ਬਸ ਉਹ ਕੁਛ ਨਾ ਸ਼ਰਾਬ-ਸ਼ਰੂਬ ਪੀਂਦੇ ਸੀ। ਥੋੜਾ ਕੁਛ ਜ਼ਿਆਦਾ ਹੀ ਕੁਛ ਹੋ ਗਿਆ ਔਵਰ।
ਹੋਰ ਕੀ ਬਨਾ ਖਾ ਲਿਤਾਂ ਅੱਜ?
ਅੱਜ ਖਿਚੜੀ ਬਨਾਈ ਸੀ। ਸੀ ਕਿਉਂਕਿ ਮੈਂ ਕੁਛ ਮੇਰੀ ਤਬੀਯਤ ਅੱਜ ਢਿੱਲੀ ਹੋਈ ਦਿਹੀ। ਥਕਾਵਟ ਜਿਹੀ ਹੋਈ ਦੀ ਸੀ ਕੱਲ ਦੀ।
ਹੂੰ।
ਹੋਰ ਸੁਣਾਓ? ਘਰ ਪਰਿਵਾਰ ਚ
ਬਸ ਸਭ ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਮੈਂ ਪੜ ਰਹੀ ਆ ਨਾਲੇ ਜੋਬ ਵੀ ਕਰ ਰਈ ਆ ਨਾਲ-ਨਾਲ
ਅੱਛਾ।
ਠੀਕ ਆ ਜੋਬ ਕਿੱਸਥੇ ਇੱਥੇ ਲੋਕਲ ਹੀ ਕਰ ਰਹੇ ਹੋ। ਬਾਹਰ ਕਰਦੇ ਪਏ ਤੁਸੀਂ ਕਿਤੇ? ਅੱਛਾ ਤੇ ਪੜ੍ਹਾਈ ਹੋ ਗਈ ਪੂਰੀ ਤੁਹਾਡੀ?
ਹਾਂਜੀ। ਪਲੱਸ ਟੂ ਹੋ ਗਈ ਆ। ਅੱਗੇ ਸੋਚ ਰਹੀ ਆ ਕੁਛ ਕਰਾਂ, ਵੈਸੇ ਫੋਰਮ ਨਿਕਲਣਗੇ ਅਗਸਤ ਵਿੱਚ
ਅੱਛਾ ਓਨਲਾਈਨ ਕਰੋਗੇ। ਵੈਸੇ ਤੁਸੀਂ ਕੋਲੀਜ ਕਾਲੇਜ ਕਰ ਲੈਂਦੇ ਨਾ ਤੇ ਜ਼ਿਆਦਾ ਵਧੀਆ ਰਹਿਣਾ ਇ ਤਾਡੇ ਲਈ।
ਬਸ ਕੋਲੇਜ 'ਚ ਇਹ ਸੀ ਨਾ, ਹੁਣ ਮੇਰੀ ਸਹੇਲੀ ਕਰਦੀ ਸੀ ਕਾਲਿਜ ਜਾਂਦੀ ਸੀ। ਹੁਣ ਉਹਨੇ ਫਸਟ ਸਮੈਸਟਰ ਦੇ ਪੇਪਰ ਦਿੱਤੇ। ਸਾਰਿਆਂ ਵਿਚ ਰਿ ਆ ਗਈ। ਤੇ ਸ਼ਾਡੇ ਤਾਂ ਪੈਸੇ ਬਰਬਾਦ ਕੀਤੇ ਇੱਕ ਕਿਸਮ ਦੇ ਮਾਂ ਪਿਓ ਦੇ
ਉਹ ਤੇ ਗੱਲ ਠੀਕ ਏ।
ਤੇ ਟੈਮ ਵੀ ਵੇਸਟ ਕੀ ਤਾ ਅਪਣਾ
ਹੂੰ ਪਰ ਨਾ ਕੋਲਿਜ ਕਰੋ ਨਾ ਫੇਰ ਇੱਕ ਨਾ ਇੱਕ ਸਾਬ ਉਹ ਨਾਮ ਹੋ ਜਾਂਦਾ ਕਿ ਬੱਚ ਬੱਚੇ ਨੇ ਇੰਨੀ ਪੜ੍ਹਾਈ ਕੀਤੀ ਹੋਈ ਆ। ਇਹ ਹੁੰਦਾ ਏ।
ਉਹ ਤੇ ਫੋਰਮ ਫਿਲ ਕਰ ਲੋ ਘਰ ਬਹਿ ਕੇ, ਓਨਲਾਈਨ ਕਰ ਲੋ ਨਾ। ਉਹ ਤੇੇ ਵੇਖੋ ਭੈਣ ਜੀ- ਜੀ ਆਪਣੇ ਹੱਥ ਹੁੰਦਾ। ਹੁਣ ਆਪਾਂ ਅਗਰ ਜਾਈਏ ਆਪਾਂ ਰੌਲਾ ਇਹ ਵੀ ਪਾ ਸਕਦੇ ਹਾਂ ਕਿ ਬੰਦਾ ਪੜ੍ਹ ਨਹੀ ਰਿਹਾ। ਠੀਕ ਹੈ ਅਗਰ ਆਪਾਂ ਪੜ੍ਹਦੇ ਵੀ ਹੋਏਂਗੇ। ਮੰਨ ਲਓ ਤੁਸੀਂ ਇੱਕ ਇਗਜਾਮਪਲ ਲਾ ਲਓ ਚਲੋ ਆਪਾਂ ਓਨਲਾਈਨ ਪੜ ਰਹੇ ਹਾਂ। ਤੇ ਆਪਾਂ ਪੜ ਰਹੇ ਆਪਾਂ ਲੋਕਾਂ ਨੂੰ ਔਨ ਲਾਈਨ ਕਰ ਬੀਕੋਮ ਤੇ ਉਹ ਸਾਡੇ ਕੋਲ ਐ ਥੋੜ ਪੁਛ ਜਿ ਕਿਥੇ ਕਿਤਾਬਾਂ ਵੀਖਾ ਸਾਨੂੰ ਡਿਗਰੀ ਆਪਣੀ
ਪਰ ਇਹ ਵਾ ਕਈ ਲੋਕ ਅੱਜ ਕੱਲ੍ਹ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਕਿ ਵਿਸ਼ਵਾਸ ਹੀ ਨਹੀ ਕਰਦੇ। ਵੀ ਔਨਲਾਈਨ ਕਰਦੇ ਵ ਕਈ ਤੇ ਇਹੀ ਸੋਚਦੇ ਝੂਠ ਬੋਲਦੇ
ਨਹੀ ਕਰਦੇ ਤਾਂ ਉਹਨਾਂ ਨੂੰ ਕੋ ਫਿਰ ਦੱਸ ਅਗ ਬਾਈ ਚਾਂਸ ਤੁਸੀਂ ਆ ਵੇਖੋ ਬੰਦਾ ਓਨਲਾਈਨ ਕਰ ਵੀ ਰਿਹਾ। ਮੰਨ ਕੇ ਚਲੋ ਤੁਸੀਂ ਕਰਦੇ ਤੇ ਓਨਲਾਈਨ ਕੋਈ ਵੀ ਤੁਹਾਡੇ ਘਰ ਵਿੱਚ ਠੀਕ ਏ ਤੇ ਤਾਂ ਤੁਸੀਂ ਦੱਸੋ ਕਿ ਮੇਰੀ ਕੁੜੀ ਔਨਲਾਈਨ ਕਰ ਰਹੀ ਹੈ ਪੜ੍ਹਾਈ ਤੇ ਤਾਂ ਲੋਕੀ ਮਨ ਜਾਣ ਗੇ।
ਉਹੀ ਤੇ ਕਹਿਣਦੇ ਨਾ ਮੰਨਦੇ ਨੇ ਹੈਗੇ ਆਗੂ ਰਿਸ਼ਤਾ ਇਹ ਹੈ। ਵੇ ਥੋੜਾ ਨਾਮ ਹੋ ਜਾਂਦਾ ਵੀ ਇਹ ਕੋਲੇਜ ਵਿੱਚ ਪੜ੍ਹਦੀ ਪਈ ਆ।
ਤੇ ਕੋਲੇਜ ਚ ਉਹ ਦਾ ਕਰਾ ਲਓ ਐਡਮਿਸ਼ਨ ਆਪਣੀ ਕੁੜੀ ਦਾ ਅਵਾਰਾ ਗਿਰਦੀ ਹੀ ਹੈਗੇ ਹੋਰ ਕੁਛ ਹੈਗਾ ਮੁੰਡੇ ਆਉਂਦੇ ਨੇ ਘੁੰਮਦੇ ਫਿਰਦੇ ਨੇ ਪਰ ਲੈਕਚਰ ਲਾਉਣੇ ਹੀ ਛੁੱਟੀਆਂ ਮਾਰਨੀਆਂ ਬੰਕ ਮਾਰਨੇ।
ਇਹ ਤੇ ਇਹ ਤੇ ਹੈ। ਪਰ ਬਸ ਓਹੀ ਨਾ ਦੁਨੀਆਂਚਾਰੀ ਅੱਜ ਕਿਸੇ ਅੱਜ ਕੱਲ੍ਹ ਦੇ ਸਮੇਂ ਚ ਇਹ ਨਾ ਹਾਂ ਅੱਜ ਅੱਜ ਕੱਲ੍ਹ ਦੇ ਸਮੇਂ ਚ ਕਿਸੇ ਨੂੰ ਸਮਝਾਉਣਾ ਬਹੁਤ ਹੀ ਮੁਸ਼ਕਿਲ ਹੈ। ਚਲੋ ਛੱਡੋ ਤੁਸੀਂ ਹੋਰ ਦੱਸੋ ਤੁਹਾਡੇ ਮੰਮੀ ਕੀ ਕਰਦੇ ਨੇ ਪਾਪਾ ਕੀ ਕਰਦੇ ਨੇ ਸਾਡੇ
ਮੰਮੀ ਸਟਿਚਿੰਗ ਕਰਦੇ ਹੋੁਣ ਮੰਮੀ ਥੋੜੀ ਢਿੱਲੀ ਜਿ ਹੋਈ ਦੀ ਏ ਨਾਲੇ ਹੁਣ ਇੰਨਾ ਹੁੰਦਾ ਨੀ ਪਹਿਲੇ ਵਰਗੇ ਸਰੀਰ ਨੀ ਰਹੇ ।
ਅੱਛਾ
ਅਤੇ ਪਾਪਾ ਵੀ ਦੁਕਾਨ ਏ ਸਾਡੀ ਕੋਸਮੈਟ ਡਿਗਰੀ
ਅੱਛਾ ਅੱਛਾ
ਕੀ ਐ ਜਗਾਧਰੀ ਆਈ
ਕਿਹੜੀ ਸਾਈਡ
ਮੈਂ ਤੇ ਮੈਨੂੰ ਪਤਾ ਨਹੀਂ ਬਹੁਤ ਘੱਟ ਜਾਂਦੀ ਆ ਬਾਜ਼ਾਰ।
ਨਹੀਂ ਤੁਸੀਂ ਆਪਣੀ ਦੁਕਾਨ ਤੇ ਜਾਂਦੇ ਨਹੀਂ ਹੋ
ਨਾ ਨਾ ਬਹੁਤ ਘੱਟ ਜਾਣੀ ਆ।
ਅੱਛਾ ਅੱਛਾ ਸਾਡੇ ਪਾ ਉਹਣੇ ਕਦੀ ਤੁਹਾਨੂੰ ਬਤਾਇਆ ਨਹੀਂ। ਕਿ ਤੁਸੀਂ। ਤੁਹਾਡੀ ਦੁਕਾਨ ਇਸ ਸਾਈਡ ਹੈਗੀ ਹ
ਹਾਂਜੀ।
ਅਛਾ ਤੁਸੀਂ ਕਿੰਨੇ ਭੈਣ ਭਰਾ ਹੋ।
ਆਪਾਂ ਤਿੰਨ ਭੈਣਾਂ
ਅੱਛਾ।
ਹੋਰ ਸਵੇਰੇ ਕੀ ਖਾਦਾ ਤੁਸੀ।
ਤੇਰੇ ਵੈਸੇ ਤੇ ਅਸੀਂ ਸੇਵੀਆ ਬਣਾਈਆਂ ਸੀ। ਪਰ ਫਿਰ ਮੇਰਾ। ਹਾਂ ਤੇ ਮੈਂ ਬਰੈਡ ਮੰਗਾ ਕੇ ਖਾਦੀ ਨਮਕ ਲਾ ਕੇ
ਚਲ ਫਿਰ ਜਾਨ ਤਿਸੁ ਗੁਰਪੁਰਬ
ਗੁਰ ਪੂਰਬ ਤੇ ਦੇਖੋ ਹਜੇ ਤੇ ਕੋਈ ਸਲਾਹ ਨਹੀਂ ਹਦੇ ਕੱਲ ਦੀ ਕੱਲ ਹੀ ਦੇਖਾਂਗੇ ਹੁਣ ਨਗਰ ਤੇ ਮੇਰੀ ਤਬੀਅਤ-ਠੀਕ ਰਹੀ ਤੇ ਮੈਂ ਜਾਵਾਂਗੀ ਅਗਰ ਨਾ ਰਹੀ ਫਿਰ ਥੋੜਾ ਮੁਸ਼ਕਿਲ
ਤੁਹਾਡੀ ਜਠਾਣੀ ਕਿਵੇਂ ਜੀ ਹੈਗੀ
ਜਠਾਣੀ ਬੱਸ ਠੀਕ ਕੀ ਆ ਬੋਲੋ ਤੇ ਬੋਲਦੇ ਨੇ ਨਹੀਂ ਬੋਲੋ ਤੇ ਨਹੀਂ ਬੋਲਦੇ ਬੁਲਾਉਂਦੇ
ਹਾਂਜੀ ਇਦਾ ਹੀ ਆ ਐ ਸਮਝੋ ਅਸੀਂ ਉੱਪਰ ਉੱਪਰ ਡਿੱਗ ਜਾਈਏ ਤੇ ਬੁਲਾ ਲਈਏ ਇਨੀ ਤੇ ਨਹੀਂ
ਕੁਛ ਅੱਜਕੱਲ ਐਸਾ ਚਲਦਾ ਪਿਆ ਵਾ-ਹਰ ਇਨਸਾਨ ਚ ਐਟੀਟਿਊਡ ਹੈ
ਬਸ ਕਿਸੇ ਨੂੰ ਪੈਸੇ ਦਾ ਹੈਗਾ ਕਿਸੇ ਨੂੰ ਕੀ ਚਾਹੀਦਾ
ਹਾਂ ਆਪਕਾ ਜਿਆਦਾ ਹੈ। ਬਸ ਅੱਜ ਕੱਲ੍ਹ ਤੇ ਸਮਾਂ ਐਸਾ ਆ ਗਿਆ ਕਿ ਆਪਣੇ ਜ਼ਿੰਦਗੀ ਵਿੱਚ ਨਾ ਤੁਸੀਂ ਆਪ ਮਸਤ ਰਹੋ
ਹਾਂਜੀ ਉਹ ਤੇ ਕਿ ਇਹਨੂੰ ਆਪਣਾ ਦੁੱਖ ਨਾ ਸੁਣਾਓ ਲੋਕੀ ਸੁਣ ਤੇ ਲੈਂਦੇ ਨੇ ਬਾਅਦ ਚ ਮਜ਼ਾਕ
ਹਾਂ-ਹਾਂ ਬਾਅਦ ਚ ਪੀਟ ਪਿੱਛੇ ਗੱਲਾਂ ਕਰਦੇ ਨੇ ਬਸ ਕੀ ਕਰੀਏ ਹੁਣ ਘਰ ਆਪਣੇ ਅਹ ਥੋੜਾ ਬਹੁਤਾ ਕੰਮ ਕਰੀਦਾ ਘਰ ਦਾ ਫਿਰ ਫੋਨ ਫਾਨ ਚਲਾ ਲਈਦਾ
ਹਾਂਜੀ
ਹੁਣ ਫਿਰ ਬਸ ਸਾਰਾ ਦਿਨ ਤੇ ਤੁਹਾਨੂੰ ਪਤਾ ਘਰ ਦੇ ਕੰਮ ਵੀ ਬਥੇਰੇ ਹੋ ਜਾਂਦੇ ਨੇ ਜੇ
ਹਾਂਜੀ-ਹਾਂਜੀ
ਬਸ ਆਪਣਾ ਘਰ ਦਾ ਹੀ ਕੰਮ ਦੇਖੀ ਦਾ ਹੁਣ ਸਿਲਾਈ ਕਰਦੀ ਸੀ ਮੈਂ ਹੁਣ ਥੋੜੀ ਤਬੀਅਤ ਖ਼ਰਾਬ ਕਰਨ ਹੁਣ ਮੈਂ ਛੱਡੀ ਹੋਈ ਹੈ
ਤਬੀਅਤ ਮੇਰੀ ਬਸ ਖੂਨ ਬੜਾ ਘੱਟ ਹੈ ਮੇਰੇ ਵਿੱਚ ਕਰਕੇ ਕਮਜ਼ੋਰੀ ਬਹੁਤ ਜ਼ਿਆਦਾ ਫਰਿਜ ਚ
ਕੋਈ ਤਾਕਤ ਵਾਲੀ ਚੀਜ਼ਾਂ ਖਾਇਆ ਕਰੋ ਨਾ ਸਲਾਦ ਖਾਇਆ ਕਰੋ ਚੁਕੁੰਦਰ
ਹਾਂ ਬਸ ਕਹਿੰਦੇ ਨੇ ਸਾਰੇ ਖਾਣ ਤੇ ਮਨ ਹੀ ਨੀ ਕਰਦਾ ਕੁਛ
ਪਤਾ ਏ ਕੀ ਤੁੂੰ ਹੀ ਰੋਤ ਦੱਸ ਬਾਨੋ
ਦਸ ਰੁਪਏ
ਜਾਂ ਵੀਹ ਰੁਪਏ ਬਣਲੋ
ਅੱਛਾ ਫੇਰ ਉਹ ਕੀ ਕਰਨਾ
ਤੇ ਪੈਸੇ ਇੱਕ ਵੀਹ ਰੁਪਏ ਬਣ ਕੇ ਤੇ ਥੋੜੇ ਸੋ ਰੁਪ ਆਪਣੇ ਪੱਲਿਓ ਪਾਓ ਤੇ ਭੂਜੇ ਛੋਲੇ ਤੇ ਗੋੜ ਲੈ ਕੇ ਆਓ
ਅੱਛਾ।
ਤੁਸੀਂ ਵਿਹਲੇ ਬਹਿੰਦੇ ਹੋ ਨਾ ਫ਼ੋਨ ਚਲਾਉਦੇ ਹੋ ਨਾਲ-ਨਾਲ ਪੁੱਜੇ ਛੋਲੇ ਗੁੜ ਖਾਇਆ ਕਰੋ ਖੂਨ ਵਧਦਾ ਹੈ ਉਹਦੇ ਨਾਲ
ਅੱਛਾ
ਤੁਸੀਂ ਹੋਰ ਕੁਛ ਤੇ ਚਲੋ ਮੁਸ਼ਕਿਲ ਲੈ ਰੋਜ਼ ਰੋਜ਼ ਪਨੀਰ ਲਿਆਉਣਾ ਕੋਈ ਲਿਆ ਕੇ ਨਹੀ ਦਿੰਦਾ ਜਾਂ ਖਾਣਾ ਇਸ ਤੋਂ ਵਧੀਆ ਬੁਜੇ ਛੋਲੇਆਂ ਦਾ ਪੈਕੇਟ ਲੈਓ ਤੇ ਨਾਲ ਗੁਲ ਲੇ ਆਓ ਅੱਧਰ ਕਿੱਲੋ ਇਹ ਪਾਈਏ ਆਪਣੇ
ਮੈਂ ਹੁਣ ਉਥੇ ਪੇਕੇ ਇਹਨਾਂ ਤੋਂ ਪਹਿਲਾਂ ਮੈਨੂੰ ਮੈਂ ਭੂਜੇ ਛੋਲੇ ਹੀ ਲੈਣ ਲੱਗੀ ਫੇਰ ਮੈਂ ਕਿਹਾ ਛੱਡ ਪਰੇ ਕੀ ਲੈਣੇ ਆ।
ਨਹੀਂ-ਨਹੀਂ ਓਹੀ ਤਾਂ ਤੁਹੀ ਗਲਤੀ ਕੀਤੀ ਏ।ਤੁਹਾਨੂੰ ਪੂਜੇ ਛੋਲੇ ਦਾ ਵੱਡਾ ਪੈਕੇਟ ਲੈ ਕੇ ਆਣਾ ਚਾਹੀਦਾ, ਤੇ ਉਹ ਖਾਂਦੇ ਰਆ ਕਰੋ।
ਚੱਲ ਕੋਈ ਨੀ ਮੈਂ ਦੇਖਾਂਗੀ ਇੱਥੇ ਲੈ ਕੇ
ਪੁੂਜੇ ਛੋਲੇ ਦਾ ਪੈਕੇਟ ਤੇ ਗੋੜ ਖਾਇਆ ਕਰੋ ਵਿਹਲੇ ਟੈਮ। ਪਨੀਰ ਤੇ ਰੋਜ਼-ਰੋਜ਼, ਹਾਂਜੀ?
ਜ਼ਰੂਰੀ ਹੈ ਨਾਲ?
ਹਮ-ਹਮ ਉਹਦੇ ਨਾਲ ਹੀ ਤਾਂ ਖ਼ੂਨ ਵੱਧਦਾ।
ਅੱਛਾ।
ਤੁਸੀਂ ਇੱਕ ਮਿਨੇ ਖਾ ਕੇ ਦੇੇਖੋ, ਖੂਨ ਨਾ ਵਧੀਆ ਫੇਰ ਦੱਸ
ਕੋਈ ਨੀ ਮੈਂ ਦੇਖਾਂਗੀ ਹੁਣ ਇਹ ਕਰਕੇ ਇੱਕ ਦੇਖਾਂਗੀ।
ਹਮ ਥੋੜਾ ਸਲਾਹ ਸਲੂਦ ਦ ਖਾਇਆ ਕਰੋ, ਸਿਹਤ ਦਾ ਧਿਆਨ ਰੱਖਿਆ ਕਰੋ।
ਨਹੀਂ ਮੈਂ ਸੋਚਦੀ ਪਈ ਸੀ ਅਨਾਰ ਅਤੇ ਚਕੁੰਦਰ ਹੁੰਦੀ ਹੈ ਨਾ ਜਿਹੜੀ। ਤੇ ਉਹਨਾਂ ਨੂੰ ਨਾ ਦੋਨਾਂ ਚੀਜ਼ਾਂ ਨੂੰ ਥੋੜਾ ਪੀਸ ਕੇ ਤੇ ਗਤ ਉਹ ਨਾ ਉਹਦੇ ਵਿੱਚ
ਉਹ ਗੱਲ ਤਾਂ ਤੁਹਾਡੀ ਠੀਕ, ਉਹ ਵੀ ਠੀਕ, ਪਰ ਇਹ ਵ ਦੇਖੋ ਨਾ ਕਈ ਵਾਰ ਹੱਥ ਨਹੀਂ ਪੈਂਦਾ ਲਿਆਉਣ ਦਾ ਤੇ ਵਿੱਚ ਛੁੱਟ ਗਿਆ ਤੁਹਾਡਾ ਕੋਰਸ।
ਇਹ ਤੇ ਹੈ ਕਦੀ ਆਨ ਚੀਜ਼ ਕਦੀ ਆਉਂਦੀ ਨੀ ਹੈਗੀ ਇਹ ਤੇ ਹੈ।
ਤੇ ਗੁੜ ਤੇ ਭੂਜੇ ਛੋਲੇ ਦਾ ਪੈਕੇਟ ਸਸਤਾ ਜਿਹਾ ਲੈਓ ਬੈਲਗੜ੍ਹਾ ਤੋਂ।
ਅੱਛਾ-ਅੱਛਾ।
ਸਾਈਡ ਤੋਂ ਕਿਧਰੋਂ ਵੀ
ਉਹ ਤੇ ਮੈਂ ਇਹਨਾਂ ਨੂੰ ਕਵਾਂਗੀ।
ਤੇ ਡਿੱਬੀ ਜੇ ਪਾ ਕੇ ਖਾਏ ਜਾਓ। ਗੁੜ ਪਾਲੋ ਮਿਰ ਛੋਟਾ-ਛੋਟ ਦਸ
ਅੱਛਾ।
ਹੂੰ
ਕੋਈ ਨੀ ਹੁਣ ਦੇਖਾਂਗੇ ਯਾਰ ਸ਼ੁਰੂ ਕਰਾਂਗੇ।
ੲੈ ਚਾਹ-ਚੂਹ ਚਾਹ-ਚੂਹ ਘੱਟ ਪਿਆ ਕਰੋ।
ਚਾਹ ਤੇ, ਮੈਂ ਸਿਰਫ ਔਨਲ ਸਵੇਰੇ-ਸਵੇਰੇ ਪੀਨੀ ਆ ਬਸ।
ਵ ਉਹ ਵੀ ਛੱਡ ਦਓ, ਕੋਈ ਨਾ।
ਨਹੀਂ, ਇੱਕ ਟਾਈਮ ਨਾ, ਨਾ ਨਾ ਪਿਓ। ਇਹ ਨਾ ਕੁਛ ਪਤਾ ਕੀ ਗੱਲ ਹੁੰਦੀ ਹੈ। ਇਹ ਜਿਹੜਾ ਸ਼ਹਿਰ ਹੈ ਨਾ ਇਸ ਸ਼ਹਿਰ ਵਿੱਚ ਨਾ ਚਾਹ ਇੱਕ ਟਾਈਮ ਦੋ ਟਾਈਮ ਪੀਣੀ ਬਹੁਤ ਜ਼ਰੂਰੀ ਏ। ਕਿਉਂਕਿ ਵਾ, ਇਸ ਸ਼ਹਿਰ ਦਾ ਨਾ ਪਾਣੀ ਹੈ ਨਾ ਜਿਹੜਾ ਵਾਂਹੀ ਏ।
ਹਾਂਜੀ।
ਅਸੀਂ ਨਹੀਂ ਨਾ ਪੀਆਂਗੇ, ਇੱਕ ਤਾਂ ਸਾਡੇ ਸ਼ਰੀਰ ਚ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਦੂਜਾ ਸਾਡਾ ਸਰੀਰ ਜੁੜ ਜਾਂਦਾ ਚੱਲਦਾ ਨੀ ਹੈਗਾ।
ਹਾਂ, ਹਾਂ, ਚਲੋ ਠੀਕ ਏ ਭੈਣ ਜੀ ਜੀ। ਸ੍ਰੀ ਅਕਾਲ। ਫੇਰ ਮਿਲਦੇ, ਠੀਕ।
ਅੱਛਾ ਜੀ, ਓਕੇ, ਠੀਕ ਹੈ ਜੀ।